ਹ
ਹੈਲੋ
ਹਾਂਜੀ ਸਸ ਸ੍ਰੀ ਕਾਲ ਜੀ।
ਸਤ ਸ਼੍ਰੀ ਕਾਲ ਜੀ।
ਹੋਰ ਕਿੱਦਾਂ ਕੀ ਹਾਲ ਚਾਲ ਹੈ ਠੀਕ ਹੋ ਤੁਸੀ।
ਹਾਂਜੀ
ਠੀਕ ਹੋ ਤੁਸੀ?
ਹਾਂਜੀ ਤੁਸੀਂ ਦੱਸੋ।
ਹਾਂ ਹੁਣ ਨਾ ਅੱਜ ਅਸੀ ਯਾਤਰਾ ਦੇ ਟੋਪਿਕ ਤੇ ਗੱਲ ਕਰਾਂਗੇ।
ਤੁਹਾਡੀ ਆਵਾਜ਼ ਨਹੀਂੀ ਆ ਰਹੀ ਥੋੜ੍ਹੀ ਅੱਛੀ ਬੋਲੋਗੇ ਹੈਲੋ ਮੈਂ ਕਿਹਾ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ
ਹੁਣ ਆ ਰਹੀ ਹੈ
ਹਾਂਜੀ
ਅਤੇ ਯਾਤਰਾ ਦੇ ਟੋਪਿਕ 'ਤੇ ਆਪਾਂ ਗੱਲ ਕਰਾਂਗੇ
ਹਾਂਜੀ
ਠੀਕ ਹੈ ਹਮ ਤੁਸੀ ਕ ਤੁਸੀ ਅਸੀਂ ਬਹੁਤ ਥਾਵਾਂ ਤੇ ਕੀਤੀਆਂ ਹੀ ਜਾਂਦੇ ਹੀ ਰਹੀਦਾ ਤੁਸੀਂ ਦੱਸੋ ਮੈਨੂੰ ਤੁਸੀਂ ਕਿੱਥੇ ਜਾਂਦੇ ਹੋ ਕਿੱਥੇ ਕਿੱਥੇ ਗਏ ਹੋ ਤੁਸੀਂ
ਅਸੀਂ ਉਓਦਾਂ ਪਿਛਲੇ ਸਾਲ ਗਏ ਸੀਗੇ ਉੱਥੇ ਪਟਨਾ ਸਾਹਿਬ ਗਏ ਸੀਗੇ
ਅੱਛਾ ਜੀ
ਹਾਂਜੀ ਅਸੀਂ ਟ੍ਰੇਨ ਚ ਗਏ ਸੀ
ਠੀਕ ਹੈ
ਜਿੱਦਾਂ ਹੁਣ ਸਾਨੂੰ ਨਾ ਜਿੱਦਾਂ ਦੋ ਦਿਨ ਲੱਗਦੇ ਆ ਜਾਣ ਚ
ਲੀ ਨਾਲ ਗਏ ਸੀ ਫੈਮਲੀ ਨਾਲ
ਹਾਂਜੀ ਫੈਮਿਲੀ ਸੀ ਤਾਇਆ ਜੀ ਤਾਈ ਜੀ ਦੀਦੀ ਤੇ ਮੇਰੇ ਪਾਪਾ ਹਾਂ ਅਸੀਂ ਪੰਜ ਜਣੇ ਸੀਗੇ
ਠੀਕ ਹੈ
ਹਾਂਜੀ ਤੇ ਹੁਣ ਜਿੱਦਾਂ ਅਸੀਂ ਉਥੋਂ ਪਟਨਾ ਸਾਹਿਬ ਗਏ ਸੀ ਉੱਥੋਂ ਵੀ ਗਈ ਫੈਮਿਲੀ ਕੋਲ ਹੀ ਗਏ ਸੀ
ਅੱਛਾ
ਮੇਰੀ ਦੀਦੀ ਹੈ ਨਾ ਜਿਹੜੀ ਹਨਾ ਗਈ ਸੀ ਤਾਜ਼ੀ ਦੀ ਕੁੜੀ ਉਹਨਾਂ ਦੀ ਫਰੈਂਡ ਦਾ ਅੱਗੇ ਘਰ ਸੀ ਯੂਪੀ ਪਹਿਲਾਂ ਹੀ ਸੋਚਿਆ ਸੀ ਉਹ ਨਾਲ ਜਾਵਾਂਗੇ ਫੇਿਰ ਯੂਪੀ ਦੇ ਦੋ ਦਿਨ ਪਰ ਦੀਦੀ ਦੇ ਨਾ ਉਹ ਬਹੁਤ ਸੀਰੀਅਸ ਸੀਗੇ ਦਾਦਾ ਜੀ ਤੇ ਫੇਰ ਉਹ ਕਹਿੰਦੇ ਅਸੀਂ ਨਹੀਂੀ ਜਾ ਸਕਦੇ ਫਿਰ ਉਹ ਨਹੀਂ ਗਏ ਸਾਡੇ ਨਾਲ ਉਸ ਤੋਂ ਬਾਅਦ ਵਿੱਚ ਫੇਿਰ ਅਸੀਂ ਯੂ ਯੂਪੀ ਤੋਂ ਦੋ ਦਿਨ ਯੂਪੀ ਰਹੇ ਯੂਪੀ ਰਹਿਣ ਤੋਂ ਬਾਅਦ ਫਿਰ ਅਸੀਂ ਯੂਪੀ ਤੋਂ ਪਟਨਾ ਸਾਹਿਬ ਦੀਆਂ ਟਿਕਟਾਂ ਕਰਾਈਆਂ ਫਿਰ ਦੋ ਤਿੰਨ ਦਿਨ ਦੀ ਪਟਨਾ ਸਾਹਿਬ ਘੁੰਮੇ ਫਿਰੇ ਫੇਿਰ ਉਸ ਤੋਂ ਬਾਅਦ ਸਾਨੂੰ ਤਤਕਾਲ ਚ ਟਿਕਟਾਂ ਨੀ ਮਿਲਣਦੀਆਂ ਸੀ ਵਾਪਸੀ ਦੀਆਂ ਫੇਰ ਅਸੀਂ ਉੱਥੇ ਜਾ ਕੇ ਥੋੜਾ ਜਿਹੇ ਮਤਲਬ ਔਖੇ ਹੋਏ ਫੇਿਰ ਉਹੂੰ ਇੱਕ ਅੱਧਾ ਦਿਨ ਹੋਰ ਉੱਥੇ ਸਟੇ ਕਰਨੀ ਪਈ ਉਸ ਤੋਂ ਬਾਅਦ ਵਿੱਚ ਅਸੀਂ ਆਏ ਯੂਪੀ ਫਿਰ ਵਾਪਸ ਫੇਿਰ ਯੂਪੀ ਵਾਪਸ ਆਏ ਯੂਪੀ ਫੇਰ ਥੋੜਾ ਬਹੁਤਾ ਘੁੰਮੇ ਫਿਰਰ ਯੂਪੀ ਤੋਂ ਨੇਪਾਲ ਗਏ ਹੈਲੋ ਹੈਲੋ ਹੈਲੋ ਆਵਾਜ਼ ਆ ਰਹੀ ਹੈ ਤੁਹਾਨੂੰ ਹੈਲੋ ਹੈਲੋ ਹੈਲੋ ਹੈਲੋ ਹੈਲੋ ਆਵਾਜ਼ ਆ ਰਹੀ ਹੈ ਤੁਹਾਨੂੰ ਨਹੀਂ ਆਵਾਜ਼ ਨਹੀਂੀ ਆ ਰਹੀ ਤੁਹਾਡੀ ਹੈਲੋ ਹ ਤੁਹਾਡੀ ਆਵਾਜ਼ ਨਹੀਂ ਆ ਰਹੀ ਨਹੀਂ ਤੁਹਾਨੂੰ ਆ ਰਹੀ ਹੈ ਮੇਰੀ ਆਵਾਜ਼ ਹੈਲੋ ਹੈਲੋ